ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭਾਈ ਸਾਹਿਬ।
ਕੀ ਹਾਲ ਨੇ ਮਹਾਰਾਜ।
ਵਧੀਆ ਜੀ ਵਧੀਆ ਤੁਸੀਂ ਸੁਣਾਓ?
ਬਸ ਵਧੀਆ ਹੋਰ ਸੁਣਾਓ?
ਹੋਰ ਕੰਮ ਕਾਰ ਠੀਕ,
ਕੀ ਕਰਦੇ ਪੇਉ। ਹਾਂਜੀ- ਹਾਂਜੀ ਵਧੀਆ ਚੱਲ ਰਿਹਾ ਬਹੁਤ ਵਧੀਆ ਏ ਚੱਲ ਪੁਛਨੀ ਸੀ।
ਹਾਂਜੀ
ਹੈਲੋ, ਕਿਹੜੇ ਰਾਗੀ ਨੂੰ ਸੁਣਦੇ ਓ। ਕੋਈ ਰਾਗੀ ਰੁਗੀ ਤੁਹਾਡੀ ਕਿਹੜਾ ਰਾਗੀ ਨੂੰ ਸੁਣਦੇ ਤੁਸੀਂ।
ਮੈਂ ਬਥੇਰਿਆਂ ਨੂੰ ਸੁਣਦਾ ਜੀ ਓ, ਭਾਈ ਨਿਰਮਲ ਸਿੰਘ ਜੀ ਨਾਗਪੁਰੀ।
ਅੱਛਾ-ਅੱਛਾ, ਨਾ ਈ ਮੈਂ ਪਹਿਲੀ ਵਾਰ,
ਸਿਮਰਪ੍ਰੀਤ ਸਿੰਘ ਦਰਬਾਰ ਸਾਹਿਬ ਵਾਲੇ।
ਅੱਛਾ ਅੱਛਾ, ਵੈਰੀ ਗੁੱਡ ਵੈਸੇ ਅੱਛਾ ਕੀਰਤਨ ਕਰਦੇ ਨੇ ਨਾ ਓ ਦਰਬਾਰ ਸਾਹਿਬ। ਥੋੜ੍ਹਾ ਨੈਟ ਸਲੋਅ ਚੱਲ ਰਿਹਾ ਹੋਣਾ ਤੁਹਾਡਾ।
ਮੇਰਾ ਆ ਤੁਹਾਡਾ ਹੈਲੈ
ਹਾਂ ਸਾਡਾ ਚੱਲ ਜਾਣਾ ਬੜਾ ਚੱਲ ਜਾ ਹੋਣਾ।
ਹੂੰ ਹਾਂ ਹੋਰ ਸੁਣਾਓ ਕੰਮ ਕਾਰ ਠੀਕ ਏ ਮੈਂ ਸੁਣਿਆ ਤੁਸੀਂ ਬਿਜਨਸ ਚਾਲੂ ਕੀਤਾ। ਅੱਛਾ
ਹੋਰ ਬਿਜਨਸ ਬੰਦ ਕਰਨਾ ਪਿਆ ਕਾਫੀ ਲਾ ਉਡਾ ਬੈਠੇ ਹ ਅਸੀਂ ਪੈਸਾ
ਜਿੰਨਾ ਘਾਟਾ ਆਇਆ। ਅੱਛਾ
ਹਾਂਜੀ -ਹਾਂਜੀ ਥੋੜ੍ਹਾ ਬਿਜਨਸ ਨਾ ਪੈਹੇ ਲਗਾਤੇ ਕੱਠੇ ਤੇ ਗਲਤੀ ਕਰਤੀ।
ਹਾਂ ਉਹ ਕੱਠੇ ਨਹੀਂ ਲਾਈਦੇ ਨਾ ਬਿਜਨਸ ਵਿੱਚ ਹੌਲੀ -ਹੌਲੀ ਪਹਿਲੇ ਸਮਝਣਾ ਪੈਂ ਦੈ
ਤਾਂ ਦੇ ਬੰਦਾ ਠੀਕ ਰਹਿੰਦਾ ਹੈ।
ਹੂੰ ਮੈਂ ਸੁਣਿਆ ਤੁਹਾਨੂੰ ਕਾਰਾਂ ਦੀ ਬੜੀ ਨੌਲੇਜ ਏ।
ਹਾਂ ਕਾਰਾ ਦੀ ਤਾਂ ਨੌਲੇਜ ਹੈ ਪਰ ਕਾਰਾ ਜੋ ਕਿ ਨਾ ਥੋੜ੍ਹਾ ਬਹੁਤੀ ਜੁਗਾੜ ਨਹੀਂ ਹੋ ਰਿਹਾ। ਕਾਰ ਤੇ ਹੈ ਇੱਕ ਆਪਣੇ ਕੋਲ
ਹਾਂਜੀ -ਹਾਂਜੀ ਮੈਂ ਕਹਿਣਾ ਸੀ ਮੈਂ ਮੇਰੇ ਨਾਲ ਚੱਲੋਗੇ ਮੈਂ ਗੱਡੀ ਲੈਣੀ ਏ।
ਹਾਂ ਜ਼ਰੂਰ ਚੱਲਾਂਗੇ ਜੀ ਕਿਹੜੀ ਗੱਡੀ ਤੁਹਾਨੂੰ ਪਸੰਦ ਆਈ ਏ।
ਸਾਡਾ ਜੇ ਬਜਟ ਹੈਗਾ ਚਾਲੀ ਪੰਜਾਹ ਲੱਖ ਹੈਗਾ ਤੇ ਉਹਨ ਗੱਡੀ ਨੀ ਸਮਝ ਆ ਰਹੀ ਕਿਹੜੀ ਲਈਏ।
ਹਾਂ ਗੱਡੀ ਤੁਹਾਨੂੰ ਮੈਂ ਵਧੀਆ ਦਵਾਂਗਾ ਤੁਸੀਂ ਇਂਝ ਕਰੋ ਫੋਰਚੂਨ ਲੈ ਲੋ ਨਵੀ
ਨਵੀਂ ਫੋਰਚੂਨਰ
ਆ
ਕਿੰਨੀ ਐਵਰੇਜ ਏ। ਨਹੀਂ ਜੀ ਨਹੀਂ
ਵਾਈਟ ਭਾਜੀ ਮੰਨੋ ਨਾ ਮੰਨੋ।
ਅੱਛਾ
ਅਸੀਂ ਪੰਜ ਸੌ ਬੜੀ ਦੂਰ ਘੁੰਮ- ਘੁੰਮ ਆਣੇ ਆ।
ਅੱਛਾ ਮੈਂ ਇੱਕ ਵਾਰੀ ਸੁਣਿਆ ਸੀ ਤੁਸੀਂ ਦੋ ਸੌ ਰੁਪਆ ਤੇਲ ਪਾ ਕੇ ਹਜ਼ੂੂਰ ਸਾਹਿਬ ਆਏ ਸੀ।
ਹਾਂ ਹੋ ਤੇ ਆਇਆ ਸੀ ਬਾਕੀ ਹੈ ਆਪਣਾ ਹਜ਼ੂਰ ਸਾਹਿਬ ਦੇ ਨੇੜੇ ਸੀ ਨਾ। ੇਸ਼ਨਦੇ ਹਜ਼ੂਰ ਸਾਹਿਬ ਸਟੇਸ਼ਨ ਤੇ ਜਾ ਕੇ ਨਾ ਮੈਂ ਤੇਲ ਪਵਾਆ ਸੀ ਦੋ ਸੌ ਰ ਭਹਜ ਗਈ ਸੀ ਉੱਥੇ ਤੱਕ
ਹ ਅੱਛਾ ਤੇ ਗੱਡੀ ਟ੍ਰੇਨ ਤੇ ਲੈ ਗਏ ਸੀ ਫਿਰ ਹੋਰ ਜ ਨਰਾਗ ਸੀ
ਨਹੀਂ ਨਹੀਂ ਉੱਥੇ ਕਿਸੇਰੀ ਮੰਗੀ ਸੀ ਮੈਂ ਗੱਡੀ
ਅੱਛਾ -ਅੱਛਾ ਤੇ ਕਿਰਾਏ 'ਚ ਕਿਰਾਏ ਲਏ ਸੀ।
ਨਹੀਂ- ਨਹੀਂ -ਨਹੀਂ ਮੈਂ ਗੱਡੀ ਖੜੀ ਸੀ ਚਾਬੀ ਮੇਰੇ ਕੋਲ ਹੀ ਸੀ ਉਹ
ਅੱਛਾ -ਅੱਛਾ ਆਪਣਾ ਘਰ ਦਾ ਹੀ ਮਤਲਬ ਘਰ ਦਾ ਈ ਮਸਲਾ ਸੀ।
ਹਾਂ ਘਰ ਦਾ ਹੀ ਮਸਲਾ ਸੀ ਯਾਰ ਦੋਸਤੀ ਮਜ਼ਾਕ -ਮਜਾਕ ਇਹਨਾਂ ਦੀ ਗੱਡੀ ਲੈ ਗਏ ਸੀ ਚਾਬੀ ਮੇਰੇ ਕੋਲ ਸੀ।
ਤੇ ਯਾਰ ਮੈਨੂੰ ਦੱਸੋ ਯਾਰ ਤੁਸੀਂ ਹੋਰ ਕਿਹੜੀ ਗੱਡੀ ਆ ਜਾਏਗੀ ਚਾਲੀ ਪੰਜਾਹ ਲੱਖ ਇਚ
ਵੋਲਵੋ ਲੈ ਲਓ ਯਾਰ ਨੱਬੇ ਲੱਖ ਦੀ ਸਾਰੀ ਹੈਗੀ ਗੱਡੀ
ਥੋੜਾ ਬਜਟ ਘੱਟ ਕਰੋ ਭਾਈ ਸਾਹਿਬ ਥੋੜਾ ਬਜਟ ਘੱਟ
ਇੰਨਾ ਨੀ ਹੈਗਾ ਇੰਨਾ ਬਜਟ ਨਹੀਂ ਹੈਗਾ ਚਾਲੀ ਪੰਜਾਹ ਸੱਠ ਲੱਖ ਬਸ ਨੱਬੇ ਲੱਖ ਤੇ ਜ਼ਿਆਦਾ ਹੋ ਗਏ
ਅੱਛਾ ਤ੍ਰੀਹ ਲੱਖ ਹੋਰ ਲਾ ਦਿਓ ਕਹਦੇ ਕੀ ਹੋ ਜਾਗਾ ਭਾ ਜੀ ਜੇ ਤੁਸੀਂ ਸੱਠ ਲੱਖ ਲਾ ਰਹੇ ਹੋ
ਸੁਣਿਆ ਉਹ ਗਲਤ ਸੁਣੋ ਮੈਂ ਸੁਣਿਆ ਉਹ ਐਮ ਜੀ ਦੀ ਮਜੈਸਟਰ ਹੈਗੀ ਇੱਕ ਪੰਜਾਹ ਲੱਖ ਦੀ ਚਾਲ ਪੰਤਾਲੀ ਪੰਜਾਹ ਲੱਖ ਦੀ ਬੜੇ ਫੀਚਰ ਹੈਗੇ ਨੇ ਉਹਦੇ
ਨਾ ਉਹ ਬੁਖਾਰ ਗੱਡੀ ਹੈ ਤੁਹਾਨੂੰ ਮੈਂ ਰੂਬੀ ਕੌਣ ਲੈ ਲ ਲੋ ਗੱਡੀ ਫੇਿਰ ਵਧੀਆ ਨੱਬੇ ਲੱਖ ਦੀ ਹੈ
ਹਾਂ ਉਹ ਉਹਦੀ ਉਹਦੀ ਹਾਂ ਉਹਦੇ ਚ ਤੇ ਕੱਢਡੀ ਨੀ ਹੈ ਨਾ ਹੁਣ ਤੇ ਫਿਰ ਓਫਰੋਡਿੰਗ ਵਾਸਤੇ ਰੱਖੋ
ਹਾਂ ਉਹੀ ਬਸ ਘੁੰਮਣ ਫਿਰਨ
ਹਮ ਐਲੋ ਇਹ ਛੋਟੇ ਪਾਆਓ ਟਾਇਰ ਵੱਡਾ ਪਾਆ ਦੋ ਉਹਦੇ ਚ
ਹਾਂ ਇਹ ਤੇ ਗੱਲ ਚੱਲ ਠੀਕ ਉਹ ਵੱਡੇ ਪਹੀਆਂ ਪ ਟਰੈਕਟਰ ਵਾਲੇ ਹੁੰਦੇ ਨੇ ਜਿਹੜੇ ਪਿਛਲਾ ਵਿਚਕਾਰ ਦਾ ਨਹੀਂ ਟਰੈਕਟਰ ਦਾ ਪਹੀਆ ਨੀ ਉਹਦੇ ਵਿੱਚ ਪਿਛਲਾ
ਅਾਂਜੀ ਅਜੀ ਮਜ਼ਾ ਬੜਾ ਹੈਆ ਜੀ ਉਹਨੂੰ ਚਲਾਉਂਦੇ ਹੈ ਹਨ ਅੱਗੇ ਟਰੈਕਟਰ ਤਾਂ ਪਿਛਲਾ ਪਈਏ ਅੱਗੇ ਪੁਆਧੋ ਤੇ ਅਗਲੇ ਟਰੈਕਟਰ ਦੇ ਪਈਏ ਰੂਬੀ ਕੌਣ ਦੇ ਪਿੱਛੇ ਪਾ ਦੋ
ਨਹੀਂ ਨਹੀਂ ਨਹੀਂ ਤੁਸੀਂ ਸ ਪੈਣਗੇ ਅੱਗੇ ਐਕਟਿਵਾ ਆ ਦੇ ਤੇ
ਹਾਂਜੀ ਹਾਂਜੀ
ਤੇ ਤਾਂ ਥੋੜਾ ਨਾ ਉਹ ਨੈਟ ਸਲੋਅ ਚੱਲਦਾ ਪਿਆ
ਹ
ਟਰੈਕਟਰ ਵੀ
ਉਟਰ
ਹਾਂਜੀ ਭਾਈ ਸਾਹਿਬ ਅਵਾਜ਼ ਨਹੀਂੀ ਆ ਰਹੀ ਤੁਹਾਡੀ
ਘਰ ਸ ਲੋੋਏ ਨਾ ਕੀ ਕਹਿੰਦੇ ੳ ਜੋਬ ਤੇ
ਅਸੀਂ ਸਵੇਰੇ ਸਾਢੇ ਤਿੰਨ ਨਿਕਲਦੇ ਹਾਂ ਜੀ
ਹ ਕਦੇ
ਬਸ ਗ
ਨਈ ਤੁਸੀਂ ਬੁੜੀਏ ਜੇਹੜਾ ਅਪਣਾ
ਹੈਲੋ, ਹਾਂਜੀ ਭਾਈ ਸਾਹਿਬ ਅਰੇ ਉਹ
ਸਤਿ ਸ੍ਰੀ ਅਕਾਲ ਜੀ, ਪਰ ਮਹਾਰਾ
ਤੁਹਾਡੀ ਨਾ ਅਵਾਜ਼ ਥੋੜੀ ਕੱਟ ਕੱਟ ਕੇ ਆ ਰਹੀ ਸੀ, ਤੇ ਉਹ ਤਾਂ ਉਹ ਥੋੜਾ ਮੈਂ ਕਿਹਾਿਆ ਮੈਨੂੰ ਦਿਖਾ
ਉਹ ਪਤਾ ਕੀ ਏ ਫੋਨ ਇਹ ਨਾ ਥੋੜਾ ਨੈਟਵਰਕ ਨੀ ਆਂਦੇ ਪੈ, ਇਸ ਕਰਕੇ ਹੋਰ ਸੁਣਾਓਸੀ
ਬਸ ਠੀਕ ਸ ਵਧੀਆ ਹੋਰ ਫੇਿਰ ਆ ਜਾਓ ਘਰ ਆ ਜਾਓ ਕਿਸੇ ਦਿਨ ਐ ਬ
ਹਾਂ ਕੋਈ ਨੀ ਨੀ ਮਿਲਦਾ ਔਖਾ
ੈਕ
ਅੱਜ ਥੋੀ ਗਈ ਸੀ
ਠੀਕ ਠੀਕ ਠੀਕ ਅੱਛਾ ਚਲੋ ਠੀਕ ਹੈ ਭਾਈ ਸਬ ਹਾਂ ਸਭ ਵਧੀਆ ਠੀਕ ਹੈ ਸਭ ਵਧੀਆ ਸਭ
ਕੋਈ ਨੀ ਸਭ ਵਧੀਆ ਗੱਲ ਕਰਾਓ ਜਿਹੜਾ ਉਹ ਭਾਜੀ ਨਾਲ ਜਿਹੜਾ ਕੋਈ ਗੱਲ ਕਰਨ
ਹਾਂਜੀ ਹਾਂਜੀ
ਉਹ ਕੀ, ਕੀ ਕਹਿੰਦੇ ਨੇ ਤੁਸੀਂ ਫੇਰ ਸਵੇਰੇ ਕਿਹੜੇ ਤੇ ਜਾਂਦੇ ੳ, ਮਤਲਬ ਗੁਰਦੁਆਰੇ ਸਾਹਿਬ
ਅਸੀਂ ਜਾਂਨੇ ਹਾਂ ਜੀ ਕਦੀ ਕਦੀ ਬਾਈਕ ਤੇ ਚਲੇ ਜਾਂਦੇ ਹਾਂ, ਕਦੀ ਕਦੇ ਉਹਦੇ ਤੇ ਉਹਦੇ ਤੇ ਅਪਣੀ ਗੱਡੀ ਤੇ
ਹੱਸ ਤੇ ਨੀ ਜਾਂਦੇ
ਨਹੀਂ ਇੱਕ ਦੋ ਵਾਰੀ ਗਹੇ ਸੀ ਬਸ
ਬਸਤੇ
ਹਾਂਜੀ ਹਾਂਜੀ ਦਸ ਰੁਪਏ ਕਿਰਾਇਆ ਲੈਂਦੀਏ ਤਾਂ ਬੂੜੇ ਚੁੰੰਗੀਆਂ ਬੂੜੇ ਗੁਰਦੁਆਰੇ ਛੋੜ ਦਿੰਦੀ ਵਾਜੇ ਬੂਜੇ ਨਾਲ ਲੈੈਂਦੇ ਨਾ
ਹਾਂ ਉਹ ਥੋੜਾ ਨੇੜੇ ਹੀ ਹੁੰਦਾ ਨਾ
ਹਾਂਜੀ ਹਾਂਜੀ, ਦਸ ਰੁਪਏ ਲੱਗਣੇ ਹੋਰ ਕੀ ਹੋਣਾ ਐ
ਅੱਛਾ, ਇਸ ਵਾਰ ਤੁਹਾਡਾ ਕੋਈ ਪ੍ਰੋਗਰਾਮ ਬਾਬਾ ਨ ਪ੍ਰੋਗਰਾਮ ਹੈ ਤੁਹਾਡਾ ਇਸ ਵਾਰ ਕੋਈ ਕੋਈ ਪ੍ਰੋਗਰਾਮ ਹੈ ਤੁਥਹਾਡਾ ਇਸ ਵਾਰ ਤਿਉਹ ਮਤਲਬ ਸ਼ਹੀਦੀ ਦੀਵਸ ਜ਼ਾ ਰਹੈ ਜਿਹੜਾ
ਸ਼ਹੀਦੀ ਹੈਗਾ ਜੀ ਹੈਜਾ, ਉਸੇ ਦਿਨ ਹੈਗਾ
ਚਲੋ ਤੁਸੀ ਦਿ ਅੱਛਾ, ਮਤਲਬ ਲੋਕਲ ਥੋੜਾ ਬਰਾ ਪ ਹੀ ਹੈ ਲੋਕਲ ਐ ਬਾਹਰ ਏ
ਹਮ ਨਾ ਬਾਹਰ ਜ਼ਿਆਦਾ ਨਾ ਜ਼ਿਆਦਾ ਲੋਕਲ ਏ ਹਾਂਜੀ ਹਾਂਜੀ ਸੌ ਕਿਲੋਮੀਟਰ ਦੇ ਨੇੜੇ ਤੇੜੇ ਈ
ਚਲੋ ਚਲੋ, ਚਲੋ ਹੋਰ ਸੁਣਾਓ ਨਵੀ ਤਾਜ਼ੀ ਕੁਛ? ਸਾਡਾ ਮਿਹੜਾ ਹੈਗਾ ਬੁੱਕ ਹੋਇਆ ਵੀ ਇੱਥੇ ਆਪਣੇ ਨੇੜੇ ਹੀ ਆਪਣਾ ਜਿਹੜਾ ਕੇ ਰੋਡ ਸਾਈਡ ਜਾਦਾ ਗੁਰਦੁਆਰੇ ਉਥੇ ਹੀ
ਅੱਛਾ ਅੱਛਾ ਤੇਪੇਟਾ ਕਿਨੀ ਲੈਂਦੇ ੳ
ਹਾਂ ਉਹ ਹਲੇ ਕੋਈ ਇਨਾ ਚੜਾਈ ਨੀ ਹੋਈ ਨਾ ਸਾਡੀ, ਇਸ ਕਰਕੇ ਆਪਾਂ ਕੱਟ ਹੀ ਲੈਂਨੇ ਹਾਂ
ਕਿੰਨੀ ਡੇਢ ਦੋ ਲੱਖ ਤੇ
ਹਾਂ, ਇਹ ਕਿ ਤੇ ਕਮਪਲਸਰੀ ਆਜ ਕੱਲ
ਹਮ ਹਮ ਇੰਨੀ ਤੇ ਕਿਰਾਇਆ ਹੀ ਲੱਗ ਜਾਂਦਾ ਵ ਦਾ ਹਮ ਕਿਹੜ ਤੇ ਆਪਣੇ ਪ੍ਰਾਈਵੇਟ ਜੈਟ ਤੇ ਜਾਂਦੇ ਹੋ ਜਾਂ
ਨਹੀਂ ਉਹ ਆਪਣੀ ਉਹ ਰੱਖੀ ਹੈ ਪਾਣੀ ਉਹਨੂੰ ਪਹੀਆਂ ਲਵਾ ਦੇ
ਅੱਛਾ ਅੱਛਾ ਚਲੋ ਠੀਕ ਹੈ ਭਾਈ ਸਾਹਿਬ
ਪਲੇ ਪਆਂ ਲ ਲੋਵਾਏ ਮ ਤੇ ਹ